ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਹਾਂਜੀ ਤੁਸੀ ਠੀਕ ਹੋ
ਹਾਂ ਠੀਕ- ਠਾਕ ਵਧੀਆ ਰੋਟੀ ਪਾਣੀ ਖਾ ਲਈ ਤੁਸੀ
ਹਾਂਜੀ ਤੁਸ ਤਾਂ ਬਿਨਾਂ ਦੱਸੇ ਈ ਮੈਨੂੰ ਅੱਜ ਫੋਨ ਲਾ ਲਿਆ ਨਾ ਕੋਈ ਮੈਸੇਜ ਕੀਤਾ ਨਾ ਕੁਛ
ਕਦੋਂ ਫੋਨ ਲੈਣ ਪਈ ਥੋਡਾ ਨੈੱਟ ਵਰਕ ਤੌ ਫੋਨ ਬਾਹਰ ਆਉਦਾ ਪਿਆ
ਅੱਛਾ
ਹੂੰ, ਤਾਂ ਕਰਕੇ
ਯਾਦ ਆਉਂਦੀ ਸੀ ਤੁਹਾਨੂੰ ਮੇਰੀ
ਹੈਲੋ
ਮ ਕਿਹਾ ਯਾਦ ਆਉਂਦੀ ਸੀ ਤੁਹਾਨੂੰ ਮੇਰੀ
ਹਾਂ ਮੈਂ ਕਿਹਾ ਬਹੁਤ ਦਿਨ ਹੋ ਗਏ ਦੇਖਿਆ ਨੀ ਨਾ ਤੁਹਾਨੂੰ ਤਾਂ ਕਰਕੇ
ਅੱਛਾ ਅੱਛਾ ਕੋਈ ਨੀ ਕੋਈ ਨੀ ਮਿਲਾਂਗੇ।
ਹੈਂ।
ਹੋਰ, ਜਵਾਕ ਕਿਵੇਂ ਨੇ ਤੁਹਾਡੇ?
ਸਭ ਵਧੀਆ ਮੁੰਡਾ ਮੇਰਾ ਬਾਜ਼ਾਰ ਗਿਆ। ਕੁੜੀ ਮੇਰੀ ਹੁ ਅ ਸੁੱਤੀ ਪਈਆ ਆ ਘਰ ਆਲਾ ਮੇਰੇ ਸੁਤਾ ਪਿਆ ਹੈ ਸਾਡੀ ਮੇਰੀ ਇੱਕ ਰੂਬੀ ਆ ਨਾ, ਉਹ ਮੇਰੇ ਕੋਲ ਪਈ ਆ ਮੇਰੇ ਪੈਰਾਂ ਦੇ ਕੋਲ ਨਾ ਮੇਰੇ ਪੈਰਾਂ ਨੂੰ ਜੱਫੀ ਪਾ ਕੇ ਸੁੱਤੀ ਪਈ ਏ
ਅੱਛਾ। ਘਰ ਆਲਾ ਕੀ ਕਰਦਾ ਤੁਹਾਡਾ?
ਘਰ ਆਲਾ ਮੇਰਾ ਫੋਨ, ਅ ਫੋਨ ਚਲਾਦਾ ਐ।
ਨਹੀਂ ਕੰਮ ਕੀ ਕਰਦੇ ਨੇ
ਅੱਛਾ ਕੰਮ, ਕੰਮ ਤਾਂ ਉ ਆ ਅਪਣੀ ਆਹੋ ਕੀ ਹੈ ਕਹਦੇੰ ਨੇ, ਬਡੇ ਔਫੀਸਰ ਨੇ ਇਹ ਆਪਨੇ ਆਰਟੀਓ ਦੇ
ਅੱਛਾ
ਹਾਂ। ਇਹ ਏਜੰਟ ਨੇ ਵੱਡੇ
ਕਿੱਥੇ ਚ ਵੱਡੇ ਏਜੰਟ ਨੇ?
ਹਾਂ -ਹਾਂਜੀ
ਮੇਹਾ ਕਿਹਾ ਕਿੰਨੇ ਕੁ ਵੱਡੇ ਏਜੰਟ ਨੇ
ਵੱਡੇ -ਵੱਡੇ ਸਾਰੇ ਨੇ ਮਤਲਬ ਹੁਣ ਹੈਗੇ ਫੋਰਟੀ ਸਿਕਸ ਦੇ ਨੇ
ਅੱਛਾ-
ਹਾਂਜੀ ਇਸ ਕਰਕੇ ਵੱਡੇ ਨੇ ਨਾ।
ਹੋਰ ਕੀ ਕਰਦੇ ਸੀ, ਰੋਟੀ ਪਾਣੀ ਖਾ ਲਿਆ
ਨਾ
ਹਾਂਜੀ ਹੈਲੋ ਹੈਲੋ
ਹਾਂਜੀ
ਹੈਲੋ। ਮੈਂ ਕਿਹਾ ਰੋਟੀ ਪਾਨੀ ਖਾ ਲਿਆ?
ਰੋਟੀ ਖਾਣੀ ਆ। ਹੁਨ ਮੈਂ ਤਾਂ ਹੀ ਕਿਹਾ। ਵੀ ਬੱਚੇ ਨੀ ਆਏ ਨਾ ਰੋਟੀ ਖਾਣ ਵਾਸਤੇ, ਤਾਂ ਕਰਕੇ ਰੁਕੀ ਹੋਈਆਂ ਆ
ਅੱਛਾ। ਕੀ ਬਣਾਇਆ ਫੇਰ ਤੁਸੀਂ ਅੱਜ
ਤੁਸੀਂ ਅੱਜ ਆਏ। ਮੈਂ ਨਾ ਕੱਦੂ ਬਣਾਇਆ।
ਹਾਂਜੀ।
ਦਾਲ ਪਾ ਕੇ ਕੱਦੂ ਬਣਾਇਆ।
ਕਿਵੇਂ ਬਣਾਣੇ ਆ ਤੁਸੀਂ ਕੱਦੂ
ਬਸ ਉਹ ਪਿਆਜ ਕੱਟਣੇ, ਆ ਨੇ ਮਿਰਚਾਂ ਕੱਟਣੀਆਂ ਨੇ, ਤੇ ਲਸਣ ਕੱਟਣਾ ਤੇ ਤੇਲ ਚ ਜੀਰਾ ਪਾ ਕੇ ਆਪਣਾ ਮਸਾਲਾ ਪਾ ਦੇਣਾ ਮਿਰਚ ਮਸਾਲੇ ਪਾ ਲੈਣੇ ਨੇ ਫੇਰ ਜੀ ਕੱਦੂ ਤੇ ਦਾਲ ਪਾ ਫੇਰ ਦੋ ਸੀਟੀਆਂ ਲਵਾ ਦੋ, ਥੋੜਾ ਇੱਕ ਗਲਾਸ ਪਾਣੀ ਪਾ ਦੋ ਬਸ। ਜੀ। ਕੱਦੂ ਹੋ ਦੋ- ਤਿੰਨ ਸੀਟੀਆਂ ਲਾ ਕੇ ਆਪਣਾ ਕੱਦੂ ਬਣ ਗਿਆ। ਫਿਰ ਆਟਾ ਗੁਨੋ ਰੋਟੀਆਂ ਬਣਾਦਿਓ। ਫਿਰ ਰੋਟੀ ਖਾ ਲੋ ਸੁਣਲੀ ਤੁਸੀ ਰੈਸਪੀ ਮੇਰੀ
ਹਾਂਜੀ
ਹੈਂ।
ਕ
ਤੁਸੀਂ ਮੇਰੀ ਰੈਸਿਪੀ ਸਾਣ ਲੀ।
ਹਾਂਜੀ ਹਾਂਜੀ। ਸੁਣ ਲਈ
ਹਾਂ। ਕੋਪੀ ਨਾ ਕਰੇ ਕਰਾਂ।
ਅਹ ਕੱਦੂ ਦੇ ਕੋਫਤੇ ਨੀ ਬਣਾਉਂਦੇ।
ਅ ਨਹੀਂ ਉਹ ਕੋਈ ਖਾਦਾ ਨਹੀਂ ਹੈ ਨਾ ਤਾਂ ਕਰ ਕੇ।
ਅੱਛਾ ਕਿਉ ਸਵਾਦ ਤਾਂ ਬਣਦੇ ਨੇ। ਸਵਾਦ ਤਾਂ ਬਣਦੇ ਨੇ ਮੈਂ ਕਿਹਾ।
ਸਵਾਦ ਬਣਦੇ ਨੇ ਪਰ ਕੋਈ ਖਾਂਦਾ ਕੋਈ ਨਹੀਂ ਖਾਂਦਾ ਬੱਚਿਆਂ ਦਾ ਪਤਾ ਹੀ ਨਹੀਂ ਲੱਗਦਾ ਨਾ। ਉਦੋਂ ਕਿਹੜੀ ਚੀਜ਼ ਉਹਨਾ ਨੂੰ ਤਾਂ ਬਸ ਪੋਏ ਦੇ ਦੋ। ਜਾਂ ਫੇਰ ਮੈਗੀਆਂ ਖਵਾ ਦੋ ਜੀ, ਨੂਡਲਜ਼ ਖਵਾ ਦੋ। ਬਸ ਬਾਹਰ ਦੀਆਂ ਚੀਜ਼ਾਂ ਖਾ ਕੇ ਖੁਸ਼ ਨੇ, ਘਰ ਦੀ ਰੋਟੀ ਤਾਂ ਚੰਗੀ ਨੀ ਲੱਗਦੀ ਉਹਨਾਂ ਨੂੰ।
ਨਹੀਂ ਨਹੀਂ ਬਾਹਰ ਦੀਆਂ ਚੀਜ਼ਾਂ ਨਹੀਂ ਅੱਜ ਕੱਲ ਖਵਾਉਣੀਆਂ ਚਾਹੀਦੀਆਂ ਬਾਹਰ ਦਾ ਤਾਂ ਬਹੁਤ ਉਹ ਹੋਇਆ ਪਿਆ ਕੀ ਕਹਿੰਦੇ ਆ ਹੈਲਥ ਨਾਲ ਬਹੁਤ ਖ਼ਰਾਬ ਕਰਦੇ ਆ।
ਕਰਨੀ।
ਹਾਂਜੀ।
ਮੇਰੇ ਜਵਾਕ ਉਹੀ ਖਾਂਦੇ ਨੇ ਮੈਂ ਜਿਆਦਾ ਕਰਕੇ ਤਾਂ ਕੀ ਕਰਾਂ। ਉਹਨਾਂ ਦਾ ਕੋਈ ਇਲਾਜ ਹੈਗਾ ਕੋਈ ਬਾਹਰ
ਹਾਂਜੀ।
ਕੋਈ ਇਲਾਜ ਦੱਸ ਦੋ ਵੀ ਨਹੀਂ ਖਾਣ।
ਮੈਂ ਕਿਹਾ ਤੁਸੀਂ ਉਹਨਾਂ ਨੂੰ ਉਹੀ ਚੀਜ਼ਾਂ ਫਿਰ ਘਰੇ ਬਣਾ ਦੇ ਆ ਕਰੋ।
ਹੈਂ।
ਓਹੀ ਚੀਜ਼ਾਂ ਘਰੇ ਬਣਾ ਕੇ ਦੇ ਦਿਆ ਕਰੋ।
ਨਾ ਘਰੇ ਖਰਚਾ ਬਹੁਤ ਹੁੰਦਾ ਇੰਨਾ ਪੈਸੇ ਕਿੱਥੇ ਲੈ ਕੇ ਆਈਏ ਇਨੇ ਥੋੜੇ ਪੈਸੇ ਕਮਾਨੇ ਆ ਅਸੀਂ।
ਹਾਂ ਫੇਰ ਨਵੀਆਂ ਨਵੀਆਂ ਚੀਜ਼ਾਂ ਖਵਾਇਆ ਕਰੋ ਨਾ ਕੁਛ ਨਵੀਆਂ ਨਵੀਆਂ ਸਬਜ਼ੀਆਂ ਖਵਾ ਲਿਆ ਕਰੋ।
ਸਬਜ਼ੀਆਂ ਹਰੀਆ ਸਬਜੀਆ ਖਾਣੀਆਂ ਚਾਹੀਦੀਆਂ ਨਾ ਬੱਚਿਆਂ ਨੂੰ ਉਹਦੇ ਨਾਲ ਦਿਮਾਗ ਤੇਜ ਨਾਲੇ ਸਰੀਰ ਬਣਦਾ ਸਰੀਰ ਦੇ ਜਿਹੜੇ ਅਹ ਨੁਕਸ ਨੇ ਉਹ ਪੂਰੇ ਹੁੰਦੇ ਨੇ ਗੇ। ਹੈਂ ਬਿਟਾਮਿਨ ਮਿਲਦਾ ਹੈਂ। ਇੰਨਾ ਕੁਝ ਹੁੰਦਾ ਪਰ ਖਾਂਦੇ ਨੀ ਨਾ ਬੱਚੇ। ਹੂੰ ਜਿਹੜੇ ਅੱਜ ਕੱਲ ਹੁਣ ਆ ਗਏ ਨਾ ਨਵੀਆਂ ਚ ਚੀਜ਼ਾਂ ਖਾਣੇ ਨੂੰ ਨਾ ਤਾਂ ਕਰਕੇ
ਅੱਛਾ ਅੱਛਾ ਨਹੀਂ। ਜੇ ਹੁਣ ਤੁਸੀਂ ਆਹੀ ਕੱਦੂ ਦੇ ਕੋਪਤੇ ਬਣਾ ਲੈਂਦੇ ਸਿਰ ਸ ਫੇਰ ਤਾਂ ਜਵਾਕਾਂ ਨੇ ਸਵਾਦ ਨਾਲ ਖਾ ਵੀ ਲੈਣੇ ਸੀ ਕੱਦੂ ਦੇ ਭਰਾ ਭਰਾ ਮੈਂ ਕਿਹਾ ਜੇ ਕੱਦੂ ਦੇ ਆਹ ਪਰੌਠੇ ਬਣਾ ਲੈਂਦੇ ਕੱਦੂ ਦੇ ਕੋਫਤੇ ਬਣਾ ਲੈਂਦੇ ਫੇਰ ਜਵਾਕ ਤਾਂ ਵਧੀਆ ਤਰੀਕੇ ਨਾਲ ਖਾ ਹੀ ਲੈਂਦੇ ਨੇ।
ਹਮ ਉਕੇ ਜਵਾਕ ਦੱਸਦੇ ਵੀ ਨੀ ਨਾ ਵੀ। ਵੀ ਅਸੀਂ ਕਿਵੇਂ ਖਾ ਰਹੇ ਮੰਮੀ ਕੀ ਖਾਣਾ ਕਿਵੇਂ ਬਣਾਣਾ ਤੁਸੀਂ ਦੱਸ ਦੋ ਕਿ। ਅ ਕੱਦੂ ਸਾਦਾ ਖਾਣਾ ਜਾਂ ਕੋਫਤੇ।
ਉਹ ਤਾਂ ਮਾਵਾਂ ਦਾ ਕੰਮ ਹੁੰਦਾ ਨਾ ਕਿਵੇਂ ਬਣਾਉਣਾ ਹੁਣ ਕੱਦੂ ਹਮੇਸ਼ਾ ਕੱਦੂ ਮਤਲਬ ਕੱਦੂ ਹੀ ਥੋੜ੍ਹੀ ਬਣਾਉਣਾ।
ਹੂੰ ਮੇਰੇ ਨਾ ਬੱਚੇ ਬਹੁਤ ਨਖਰੂਲੇ ਨੇ ਕੀ ਕਰਾਂ। ਬਹੁਤ ਨਖਰੇ ਆਦੇ ਨੇ, ਬਹੁਤ ਜ਼ਿਆਦਾ ਨਖਰੇ ਆਦੇ ਨੇ।
ਹੈਂ।
ਹੋਰ। ਮੈ ਕਿਹਾ ਹੋਰ ਦੱਸੋ ਕਿਵੇਂ ਹੋ। ਹੈਲੋ
ਅਹ ਕਿਵੇਂ
ਹਾਂਜੀ।
ਕੀ, ਹਾਂਜੀ, ਵਧੀਆ ਜੀ ਵਧੀਆ। ਵਧੀਆ ਵਧੀਆ।
ਅੱਛਾ ਅੱਛਾ ਘੁੰਮਣ ਨਹੀਂ ਗਏ ਕਿਤੇ?
ਘੁੰਮਣ ਤਾਂ ਅਸੀਂ ਜਾਂਦੇ ਨੀ ਆ ਨਾ।
ਕਿਉ?
ਨਾ ਪੈਸੇ ਚਾਚਾ ਆਉਣਗੇ ਅੱਜ। ਪੈਸੇ ਮਹਿੰਗਾਈ ਕਿੰਨੀ ਹੋਈ ਪਈ ਆ। ਹਾਂ, ਇਸ ਕਰਕੇ ਫੇਰ ਅਸੀਂ ਥੋੜਾ ਜਿਹਾ ਹਣਾ। ਪੈਸੇ ਧੇਲੇ ਦਾ ਵੀ ਦੇਖਣਾ ਪੈਂਦਾ ਨਾ ਘਰ ਦਾ।
ਹਮ ਸਹੀ ਗੱਲ ਹੈ।
ਹਾਂਜੀ?
ਉਹ ਤਾਂ ਸਹੀ ਗੱਲ ਆ।
ਫੇਰ ਸਾਰਾ ਕੁਛ ਸੋਚ ਕੇ ਚੱਲਣਾ ਪੈਂਦਾ ਨਾ ਕੀ ਕਰੀਏ। ਬੱਚਿਆਂ ਦੀਆਂ ਪੜ੍ਹਾਈਆਂ ਤੇ ਇੰਨਾ ਇੰਨਾ ਖਰਚਾ ਹੁੰਂਦਾ ਪਿਆ।
ਤੇ ਤੁਸੀਂ ਆਹ ਕੀ ਕਹਿੰਦੇ ਹੋ। ਸਕੂਲ ਸਕਾਲ ਲਾਈਫ ਕਿਵੇਂ ਸੀ ਤੁਹਾਡੀ ਕੋਲਜ ਲਾਈਫ ਸਕੂਲ ਲਾਈਫ?
ਬਹੁਤ ਵਧੀਆ ਸੀ ਸਾਡੀ।
ਅੱਛਾ। ਕੀ ਕੀ ਕੀਤਾ ਫੇਰ ਸਕੂਲਾਂ ਚ?
ਸਕੂਲਾਂ ਚ ਅਸੀਂ ਬਹੁਤ ਇੰਜੋਏ ਕੀਤਾ।
ਅੱਛਾ।
ਵਧਿਆ ਸੀਗੇ ਹੁਣ ਤਾਂ। ਵਿਆਹ ਕਰਕੇ ਸਾਰਾ ਕੁਛ ਛੁੱਟ ਗਿਆ ਭੈਣੇ ਕੀ ਕਰੀਏ।
ਅੱਛਾ।
ਲਾਈਫ ਚੇਂਜ ਹੋ ਜਾਂਦੀ ਹੈ ਵਿਆਹ ਤੋਂ ਬਾਅਦ ਹੈ ਨਾ।
ਹਾਂ, ਹਾਂ ਉਹ ਤਾਂ ਸਹੀ ਗੱਲ ਆ।
ਹਮ
ਪਰ ਸਕੂਲਾਂ 'ਚ ਤਾਂ ਮਜ਼ੇ ਸੀਗੇ ਮਜ਼ਾ ਆਉਂਦਾ ਸੀ।
ਅੱਜ ਕੱਲ੍ਹ ਕਿੱਥੇ ਅੱਜ ਕੱਲ੍ਹ ਤਾਂ ਸਕੂਲਾਂ ਦੇ ਮਾਹੌਲ ਵੀ ਖ਼ਰਾਬ ਹੋਏ ਪਏ ਨੇ ਕੀ ਕਰੀਏ।
ਹਾਂ, ਸਹੀ ਗੱਲ ਆ ਪਰ ਫੇਰ ਵੀ। ਸਕੂਲਾ ਚ ਜਿਹੜਾ ਟਾਈਮ ਆ ਸਾਰੇ ਫਰੈਂਡ ਸਾਰੇ -ਸਾਰੇ। ਟੈਨਸ਼ਨਾਂ ਨੀ ਕੁਛ ਨੀ ਇੰਨਾ ਘਰਦੇਆਂ ਦਾ ਇੰਨਾ ਕੁਛ ਹੁੰਦਾ ਸੀਗਾ। ਤੇ ਵਧੀਆ ਹੁੰਦਾ ਸੀ ਟੈਮ ਤੇ ਜਾਣਾ ਆਪਦਾ ਟੈਮ ਤੇ ਘਰੇ। ਟੈਮ ਤੇ ਖਾਣਾ ਉਹੀ ਟੈਮ ਇੱਕ ਰੋਜ਼ ਦਾ ਹੁੰਦਾ ਸੀ ਨਾ?
ਹੋਰ। ਉਹ ਤਾਂ ਹੈ।
ਚਲੋ ਭੈਣ ਜੀ ਰੱਖਦੀ ਆ ਮੈਂ ਫੇਰ ਕੰਮ ਕਰ ਲਵ ਮਾੜ।
ਕੀ ਕਰ ਸਕਦੇ ਹਾਂ ਹੁਣ ਉਹ ਲਾਈਫ ਤਾਂ ਨਹੀਂ ਆ ਸਕਦੀ ਵਾਪਿਸ ਨਾ। ਚਲੋ ਭੈਣਜੀ ਠੀਕ ਆ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।